ਹੈਲੋ, ਸਤਿ ਸ੍ਰੀ ਅਕਾਲ ਕੀ ਹਾਲ? ਚੱਲ।
ਹਾਂਜੀ ਵਧੀਆ, ਤੁਸੀਂ ਦੱਸੋ ਕਿਵੇਂ ਓ?
ਅਸੀਂ ਵਧੀਆ।
ਹੋ ਠੀਕ?
ਹੋਰ ਸਭ ਵਧੀਆ। ਤੁਸੀਂ ਸੁਨਾਓ।
ਹਾਂਜੀ ਵਧੀਆ।
ਹੋਰ ਫ੍ਰੀ ਹੋ ਗਏ?
ਹਾਂਜੀ ਬਸ ਹੁਣ ਤਾਂ ਸਾਰਾ ਦਿਨ ਕੰਮ ਹੀ ਰਹਿੰਦੇ ਨੇ ਤੁਹਾਨੂੰ ਪਤਾ ਵੀ ਛੁੱਟੀਆਂ ਹੋਗ। ਈਆ ਨੇ ਤਾਂ ਫਿਰ ਹੋਰ ਕਯਾ।
ਹੋਰ ਦੱਸੋ। ਨਾ। ਤਪਾਨੀ ਹੋ ਗਿਆ ਸਭ ਲੰਚ ਵੰਚ ਹੋ ਗਿਆ?
ਹਾਂਜੀ ਬਸ ਸਾਰੇ ਕੰਮ ਕਰ ਲਏ ਸੀ ਤਾਂ ਫਿਰ ਹੁਣ ਬਸ ਪਾਣੀ ਖਤਮ ਹੋ ਗਿਆ ਲਾਈਟ ਚਲੀ ਗਈ। ਸ਼ੁਕਰਾ ਪੱਲਾ ਸਾਰੇ ਕੰਮ ਕਰ ਲਏ। ਹੋਰ ਕਿਆ?
ਹਮ ਹੁਣ ਪਾਣੀ ਵੀ ਲਾਈਟ ਦੇ ਨਾਲ ਹੀ ਆਏਗਾ।
ਹਾਂਜੀ ਹੋਰ ਕ ਫਿਰ ਹੁਣ ਬਸ ਜਿਹੜਾ ਹੈਗਾ ਸੀ ਯੂਜ ਕਰ ਲਿਆ ਕੰਮ ਕਰ ਲਏ। ਪਾਣੀ ਦਿੱਤਾ ਨਹੀਂ ਹੋ। ਦੋ ਪਾਣੀ ਨਹੀਂ ਹੁੰਦਾ ਨਾ ਉਦੋਂ ਪਤਾ ਲੱਗਦਾ ਵੀ ਪਾਣੀ ਦੀ ਕਿੰਨੀ ਜ਼ਿਆਦਾ ਵੈਲਿਊ ਹੈ। ਪਾਣੀ ਤੋਂ ਬਿਨਾਂ ਕੋਈ ਕੰਮ ਨਹੀਂ ਹੋ ਪਾਉਂਦਾ ਹੈਗਾ ਹਾਂਜੀ।
ਪਾਣੀ ਬੰਦ ਹੋ ਜਾਂਦਾ ਲੱਗਦਾ ਸਾਰਾ ਕੁਛ ਲਾਈਟ ਰੁਕ ਗਈ ਹੈ ਇੱਕ ਮਿੰਟ।
ਹੋਰ ਕਯਾ। ਔਰ ਹੁਣ ਗਰਮੀ ਦੇ ਵਿੱਚ ਤਾਂ ਇਏਦਾਂ ਹੁੰਦਾ ਵੀ। ਪੀਣ ਦੇ ਲਈ ਉਹ ਪਾਣੀ ਬਹੁਤ ਜ਼ਿਆਦਾ ਚਾਹੀਦਾ ਹੁੰਦਾ ਹੈ। ਵਾਰ ਵਾਰ ਪਾਣੀ ਬੱਚੇ ਵੀ ਇੰਨਾ ਪਾਣੀ। ਪੀਂਦੇ ਆ ਵਾਰ ਵਾਰ ਖੁੱਦ ਵੀ, ਵੱਡੇ ਵੀ ਪੀਂਦੇ ਐ, ਚਲੋ ਵਧੀਆ ਹੈ ਕਿ ਪਾਣੀ ਤਾਂ ਬਹੁਤ ਜ਼ਿਆਦਾ ਪੀਣਾ ਚਾਹੀਦਾ ਹੈ।
ਬਿਲਕੁਲ ਪਾਣੀ ਡੱਚ, ਬਿਲਕੁਲ, ਬਿਲਕੁਲ, ਹੋਰ ਕਿੱਦਾਂ ਤਰੀਕੇ ਕਿਸ ਤਰੀਕੇ ਨਾਲ ਪਾਣੀ ਪੀਂਦੇ ਹੋ, ਨੋਰਮਲ ਪਾਣੀ ਜਾਂ ਕਿੱਦਾਂ ਡਿਟੋਕਸ ਵਗੈਰਾ ਬਣਾਉਂਦੇ ਹੋ ਪਾਣੀ।
ਵੈਸੇ ਤਾਂ ਫਿਲ ਆਰ ਔ ਵੀ ਲਗਵਾਇਆ ਹੋਇਆ, ਆਰ ਓ ਵਾਲਾ ਪਾਣੀ ਵੀ ਯੂਜ ਕਰ ਲਈ ਦਾ ਕਈ ਵਾਰ ਮੀਨਜ਼ ਜਿਹੜਾ ਮੋਟਰ ਚਲਾ ਕੇ ਆਉਂਦਾ ਤਾਜ਼ਾ ਪਾਣੀ ਹੈਨਾ ਉਹ ਵੀ ਵਧੀਆ ਹੁੰਦਾ ਹੈ, ਔ ਵੀ ਯੂਜ ਕਰ ਲਈ ਦਾ ਕਈ ਵਾਰ।
ਹੂ ਹੂ ਹੂ ਨਹੀਂ ਅੱਜ ਕੱਲ੍ਹ ਤਾਂ ਡੀਟੋਕਸ ਬਣਾਉਣ ਲੱਗੇ ਨਾ, ਕਿ ਪਾਣੀ ਬੋਡੀ ਲਈ ਜੋ ਆਪਣਾ ਸਵੇਰੇ ਸਵੇਰੇ ਡੀਟੋਕਸ ਕਰਕੇ ਪੀਣਾ ਪਾਣੀ ਚ ਖੀਰਾ ਪਾ ਲੋ ਨਿੰਬੂ ਪਾ ਲੋ ਪੁਦੀਨਾ ਪਾ ਲੋ। ਹੈਨਾ ਇਹ ਅੱਜ ਗਲ ਬਹੁਤ ਚੱਲ ਗਏ ਐ ਜੀ, ਪਾਣੀ ਨੂੰ ਡਿਟੋਕਸ ਕਰਕੇ ਪੀਓ। ਪਾਣੀ ਨੂੰ ਐਲਕਾਲਾਈਨ ਕਰਕੇ ਪੀਓ। ਕਿਉਂਕਿ ਉਹ ਫਿਰ, ਕਾਫ਼ੀ ਹੈਲਦੀ ਹੋ ਜਾਂਦਾ ਹੈ ਪਾਣੀ।
ਪਰ ਆਪਾਂ ਖੀਰਾ ਵੀ ਵਗੈਰਾ ਵੀ ਯੂਜ ਕਰਦੇ ਆ ਤਾਂ ਫਿਰ ਉਹਦੇ ਨਾਲ ਵੀ ਬੋਡੀ ਦੇ ਵਿੱਚ ਪਾਣੀ ਵੀ ਜਾਂਦਾ ਹੈ ਨਾ, ਅਗਰ ਆਪਾਂ ਖੀਰਾ ਵੀ ਯੂਜ ਕਰਦੇ ਐ।
ਪਾਣੀ ਪਾਣੀ ਤਾਂ, ਪਾਣੀ ਪਾਣੀ ਪੀ ਹੁੰਦਾ, ਖਾ ਤਾਂ ਕੁਛ ਹੁੰਦਾ ਹੀ ਨਹੀਂ। ਲੱਸੀ ਪੀ ਲੋ, ਜੂਸ ਪੀ ਲੋ, ਨਿੰਬੂ ਪਾਣੀ ਪੀ ਲੋ।
ਹੋਰ ਕਯਾ ਯਾਰ ਰੂਹ ਅਫਜਾ ਵਗੈਰਾ ਕੁਛ ਬਣਾ ਲੋੋ, ਫਲੇਵਰ ਆਉਂਦੇ ਨੇ ਸਾਰੇ ਹੈਨਾ ਅਲਗ।
ਬਸ ਬਸ ਬਸ ਓਹੀਓ ਬੱਚੇ ਥੋੜਾ ਜਰਾ ਜਰਾ ਕਿੱਧਰ ਘੁੰਮ ਕੇ ਆਏ, ਲਿਆਓ ਮੰਮਾ ਗਰਮੀ ਲੱਗ ਰਹੀ ਹੈ। ਨਿੰਬੂ ਪਾਣੀ ਬਣਾ ਲੋ। ਜਰਾ ਕਿੱਧਰੋਂ ਆਏ, ਲਿਆਓ ਮੰਮਾ, ਰੂ ਅਫ਼ਜ਼ਾ ਬਣਾ ਲੋ।
ਸਭ ਤੋਂ ਬੈਸਟ, ਤਾਂ ਬਟ ਏਦਾਂ ਕਿ ਨਿੰਬੂ ਪਾਣੀ ਸਭ ਤੋਂ ਬੈਸਟ ਰੂ ਅਫਜ਼ਾ ਵਗੈਰਾ ਵੀ ਆਪਾਂ ਯੂਜ ਕਰ ਤਾਂ ਲੈਂਦੇ ਆ ਬਟ ਨਿੰਬੂ ਪਾਣੀ ਤਾਂ, ਹਾਂਜੀ ਇਹ ਤਾਂ ਹੈ।
ਹਾਂ ਬਿਲਕੁਲ।
ਹੋਰ ਘਰ ਦੇ ਜਿੰਨੇ ਵੀ, ਹਾਂਜੀ, ਹੋਰ ਘਰ ਦੇ ਜਿੰਨੇ ਵੀ ਕੰਮ ਕਰਨੇ ਨੇ ਤਾਂ ਫਿਰ ਉਹ ਸਾਰੇ ਪਾਣੀ ਨਾਲੇ ਹੀ ਹੋਣੇ ਨੇ। ਪਾਣੀ ਤੋਂ ਬਿਨਾਂ ਦਾ ਕੰਮ ਕੋਈ ਹੋਣਾ ਨਹੀਂ ਹੈ। ਹੁਣ ਤਾਂ ਅਗਰ, ਅਗਰ ਮੈਂ ਕੰਮ ਨਾ, ਹਾਂਜੀ ਅਗਰ ਮੈਂ ਨਾ ਕੰਮ ਤਾਂ ਹੁਣ ਮੇਰੇ ਸਾਰੇ ਕੰਮ ਰੁਕ ਜਾਣੇ ਸੀਗੇ, ਪਾਣੀ ਤੋਂ ਬਿਨਾਂ ਔ ਆਏਆ ਵੀ ਚਲੋ ਪਹਿਲਾਂ ਪਹਿਲਾਂ ਕੰਮ ਕਰ ਲਿਆ ਸਾਰਾ, ਜੀ, ਗਰਮੀ ਹੋਵੇ ਚਾਹੇ ਸਰਦੀ ਹੋਵੇ ਦੇਖੋ ਕੰਮ ਤਾਂ ਜਿਹੜੇ ਪਾਣੀ ਨਾਲ ਕੰਮ ਕਰਨੇ ਆ ਉਹ ਤੇ ਕਿਚਨ ਦੇ ਵਿੱਚ ਆਪਾਂ ਬਿਨਾਂ ਪਾਣੀ ਔ ਨਹੀਂ ਕੰਮ ਕਰਦੇ
ਬਿਲਕੁਲ ਬਿਲਕੁਲ ਬਿਲਕੁਲ ਹਰ ਇੱਕ ਚੀਜ਼ ਦੀ ਆਪਣੀ ਇੰਪੋਰਟੈਂਸ ਹੈ, ਲਾਈਟ ਚਲੇ ਤਾਂ ਪਾਣੀ ਬੰਦ ਹੋ ਜਾਏਗਾ। ਪਾਣੀ ਆ ਰਿਹਾ ਤਾਂ ਲਾਈਟ ਦੇ ਬਗੈਰ ਗੁਜ਼ਾਰਾ ਨਹੀਂ ਹੈ। ਦੋਨੋ ਚੀਜ਼ਾਂ ਬਹੁਤ ਜ਼ਰੂਰੀ। ਚਾਹੀਦੀਆਂ ਨੇ ਲਾਈਟ
ਹੋਰ ਕਿਆ ਲਾਈਟ ਹੋਏਗੀ ਤਾਂ ਮੋਟਰ ਚਲਾ ਪਾਵਾਂਗੇ ਉਹ ਭਰਾਂਗੇ ਆਪਾਂ ਪਾਣੀ ਯੂਜ ਕਰਾਂਗੇ ਹੋਰ ਕਿਆ।
ਤੇ ਕਰੀਬ ਦੋਨੋ ਚੀਜ਼ਾ ਜ਼ਰੂਰੀ ਚਾਹੀਦੀ।
ਹੋਰ ਜੋ ਬਿਜਲੀ ਬਣਨੀ ਹੈ, ਹੋਰ ਬਿਜਲੀ ਬਣਨੀ ਹੈ, ਉਹ ਪਾਣੀ ਦੇ ਨਾਲ ਬਣਨੀ ਹੈ। ਹੋਰ ਕਿਆ ਦੋਨੋ ਇੰਟਰ ਰਿਲੇਟਿਡ
ਪਾਣੀ ਬ ਬਸ ਬੱਚੇ ਖੋਲ ਕੇ ਪਾਣੀ ਚਲੇ ਜਾਂਦੇ। ਬੱਚਿਆਂ ਨੂੰ ਸਮਝਾਈਦਾ ਬੇਟਾ ਹੁਣ ਅੱਗੇ ਪਾਣੀ ਦੀ ਕਿੰਨੀ ਦਿੱਕਤ ਹੋ ਜਾਣੀ ਹੈ। ਬੋਲਦੇ ਹੀ ਹੈ ਦੇਖੋ ਪਾਣੀ ਲੋਕਾਂ ਨੂੰ ਸਾਫ਼ ਪੀਣ ਵੀ ਨੀ ਮਿਲਦਾ ਕਈ ਲੋਕਾਂ ਨੂੰ ਤਾਂ।
ਹਾਂਜੀ ਇਹ ਤਾਂ ਹੈ।
ਤੇ ਪਾਣੀ ਇਦਾਂ ਆਉਂਦਾ ਲੋਕੀ ਗੰਦਾ ਪਾਣੀ ਪੀਂਦੇ ਨੇ ਮਜਬੂਰ ਨੇ, ਲੋਕੀ ਪੀਣ ਲਈ ਗੰਦਾ ਪਾਣੀ
ਹੋਰ ਕਿਆ ਹੁਣ ਬੋਟਲਸ ਵਾਲਾ ਵੀ ਆਪਾਂ ਯੂਜ ਤਾਂ ਕਰ ਲੈਂਦੇ ਹਾਂ ਬਟ ਆਪਾਂ ਨੂੰ ਨਹੀਂ ਪਤਾ ਕਿ ਇਹ ਕਿੱਦਾਂ ਹੈਨਾ ਪੈਕਿੰਗ ਵਗੈਰਾ ਹੁੰਦੀ ਹੈ ਪਾਣੀ ਦੀ।
ਬਿਲਕੁਲ-ਬਿਲਕੁਲ ਹੁਣ ਤਾਂ ਲੋਕਾਂ ਦਾ ਬਿਜਨਸ ਬਣਾਇਆ ਹੋਇਆ ਜਿਹੜੀਆਂ ਬੋਤਲਾਂ ਭਰ-ਭਰ ਕੇ ਵੇਚ ਲੋਕੀ ਯੂਜ ਕਰਦੇ ਹੈਂ ਜਿਹਨਾਂ ਦੇ ਕੋਲ ਆਰੋ ਵਗੈਰਾ ਨਹੀਂ ਹੈ।
ਹਾਂਜੀ
ਪਾਣੀ ਲੈ ਕੇ ਦੇਓ ਤੀਅ ਤੀਅ ਵੱਧੀ ਝਾਈਆਂ ਨੇ
ਹਾਂਜੀ ਓਹੀ ਤਾਂ ਵੀ ਉਹ ਪਾਣੀ ਫਿਰ ਆਪਾਂ ਪੀ ਤਾਂ ਲੈਂਦੇ, ਬਟ ਉਹ ਪਤਾ ਨੀ ਨਾ ਓਦਾ ਵੀ ਕਿਦਾਂ ਦਾ ਹੈ। ਉਹ ਵੀ ਸੇਫ ਨਹੀਂ ਹੈ ਨਾ। ਬੋਡੀ ਲਈ ਸਹੀ ਨਹੀਂ ਹੁੰਦਾ ਉਹ ਵੀ। ਹੁਣ ਫਿਲਟਰ ਕਰਕੇ ਵੀ ਆਪਾਂ ਪੀ ਰਹੇ ਹਾਂ। ਹੁਣ ਫਿਲਟਰ ਚ ਆਪਾਂ ਆਪਾਂ ਨੂੰ ਵੀ ਨਹੀ ਪਤਾ ਕਿ ਹੰਡਰਡ ਪਰਸੈਂਟ ਪਿਓਰਟੀ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਹੈਗੀ। ਕਈ ਡਾਕਟਰ ਤਾਂ ਮੀਨਸ ਫਿਲਟਰ ਨੂੰ ਵੀ ਮਨਾ ਕਰਦੇ ਐ। ਹੋਰ ਕਿਆ ਹਾਂ ਉਹ ਤੇ ਕਰੰਟ ਲੱਗ ਕੇ ਹੁੰਦਾ ਹੈ ਉਹ ਵੀ। ਫਿਰ ਉਹੀ ਤਾਂ ਹੈ ਨਾ ਵੀ ਉਹ ਵੀ ਕਰੰਟ ਨਾਲੇ ਹੁੰਦਾ ਮੇਨ ਤਾਂ
ਬਿਲਕੁਲ-ਬਿਲਕੁਲ ਇਤੇ ਹੈ ਹੀ ਹੈ। ਅਸੀ ਤਾਂ ਆਪਣਾ ਮਟਕਾ ਰੱਖਿਆ ਹੋਇਆ। ਪਾਣੀ ਦਾ, ਮਟਕੇ ਚ ਪਾਣੀ ਭਰ ਲਈ ਦਾ।
ਹਾਂਜੀ ਉਹ ਵੀ ਜਦੋਂ ਜ਼ਿਆਦਾ ਗਰਮੀ, ਜ਼ਿਆਦਾ ਗਰਮੀ ਹੁੰਦੀ ਹੈ, ਫਿਰ ਉਦੋਂ ਉਹ ਵੀ ਨੀ ਉਹਦੇ ਵਿੱਚ ਵੀ ਨੀ ਪਾਣੀ ਠੰਡਾ ਰਹਿੰਦਾ ਹੈਗਾ।
ਨਹੀਂ ਅਸੀਂ ਤਾਂ, ਕੋਸ਼ਿਸ਼ ਕਰਦੀ ਜਿਹਰਾ ਕੋ ਇੱਕ ਬੋਰੀ ਰੱਖੀ ਹੋਈ, ਉਹਨੂੰ ਗਿੱਲਾ ਕਰਕੇ ਨਾ, ਉਹਨੂ ਤੋਂ ਚਾਰੋਂ ਤਰਫ ਲਪੇਟ ਦੇਈ ਦਾ। ਤਾਂ ਉਹਨੂੰ ਇੱਥੇ ਜਾ ਕੇ ਰੱਖਿਆ ਐਸੀ ਜਗ੍ਹਾ ਤੇ ਜਿੱਥੋ ਠੰਡਾ ਰਵੇ। ਕਿਚਨ ਚ ਨਹੀਂ ਰੱਖਿਆ ਹੋਇਆ ਅਸੀ ਉਹ।
ਹਾਂਜੀ
ਕਾਫ਼ੀ ਠੰਡਾ ਰਹਿੰਦਾ ਇਨਾਂ ਮਤਲਬ ਫਰਿੱਜ ਨਾਲ ਫਰਿੱਜ ਦਾ ਤੁਸੀਂ ਪਾਣੀ ਪੀਓਗੇ ਤੁਹਾਡਾ ਪੇਟ ਬਿਲਕੁਲ ਅੱਧਾ ਤੰਜ ਜਾਏਗਾ ਪਾਣੀ ਪੀ ਕੇ।
ਹੋਰ, ਨਹੀਂ ਫਰਿੱਜ ਦਾ ਪਾਣੀ ਤਾਂ ਏਦਾਂ ਹੁੰਦਾ ਵੀ, ਬਾਰ-ਬਾਰ ਪਿਆਸ ਲੱਗਦੀ ਹੈ। ਫਿਰ ਅਗਰ ਆਪਾਂ ਪੀਂਦੇ ਹਾਂ ਨਾ। ਬਰਫ਼ ਵਾਲਾ ਪਾਣੀ ਪੀਵਾਂਗੇ ਉਹਦੇ ਨਾਲ ਵੀ ਵਾਰ-ਵਾਰ ਪਿਆਸ ਲੱਗੇਗੀ
ਪਿਆਸ ਨੀ ਬੁਜਦੀ ਹੈ ਫਜੇ ਪਾਣੀ ਦੇ ਨਾਲ ਤੁਸੀਂ ਘੜੇ ਪਾਣੀ ਪੀਓਗੇ ਨਾ ਤੁਸੀਂ ਇੱਕ ਗਲਾਸ ਪਾਣੀ ਪੀਓ ਤੁਹਾਨੂੰ ਲੱਗੇਗਾ ਕਿ ਹਾਂ ਪਾਣੀ ਪੀਤਾ ਤੁਸੀਂ
ਹਾਂਜੀੀ ਇਹ ਤਾਂ ਹੈ
ਚਲੋ ਹੋਰ ਸੁਣਾਓ
ਔਰ ਗਰਮੀ ਚ ਤਾਂ ਇਏਦਾਂ ਹੁੰਦਾ ਵੀ ਰੋਟੀ ਚਏ ਘੱਟ ਖਾ ਲਓ ਬਟ ਪਾਣੀ ਪੀ ਜਾਓ ਵਾਰ ਵਾਰ
ਬਿਲਕੁਲ ਬਿਲਕੁਲ ਬੱਚੇ ਪਾਣੀ ਹੀ ਮੰਗਦੇ ਆ ਰੋਟੀ ਤੇ ਖਾਣ ਨੂੰ ਮੰਗਦੇ ਹੀ ਨਹੀਂੀ ਹੈ ਜਾਂ ਤਰਬੂਜ਼ ਦੇ ਦੋ ਖਰਬੂਜਾ ਦੇ ਦੋ ਸਭ ਪਾਣੀ ਵਾਲੀਆਂ ਚੀਜ਼ਾਂ ਖਾਂਦੇ ਆ ਬੱਚੇ ਪੇਟ ਭਰ ਜਾਂਦਾ ਉਹਦੇ ਨੇ ਰੋਟੀ ਰੋਟੀ ਨਹੀਂੀ ਖਾਣੀ
ਹਾਂਜੀ ਹੁਣ ਕਈ ਜਿਵੇਂ ਵੇਸਟ ਵਗੈਰਾ ਕਈ ਪਾਣੀ ਵੇਸਟੇਜ ਵੀ ਬਹੁਤ ਕਰਦੇ ਨੇ ਹਨਾ ਜਿਵੇਂ ਬਰੱਸ਼ ਵਗੈਰਾ ਕਰਦੇ ਆ ਉਦੋਂ ਟੈਪ ਵਗੈਰਾ ਓਪਨ ਰੱਖ ਟਾਈਮ ਸ਼ਾਵਰ ਵਗੈਰਾ ਯੂਜ ਕਰਦੇ ਹੈ ਉਹ ਵੀ ਫੇਰ ਵੇਸਟਜ ਹੁੰਦੇ ਆ ਨਾ ਪਾਣੀ ਦੀ
ਬਿਲਕੁਲ ਬਿਲਕੁਲ ਬਿਲਕੁਲ ਅਸੀਂ ਲੋਕ ਸਮਝਦੇ ਨੀ ਨਾ ਜਦ ਪਾਣੀ ਨਹੀਂ ਹੁੰਦਾ ਦਾ ਉਸ ਤ ਉਹਦੀ ਵੈਲਿਊ ਸਮਝੀ ਜਾਂਦੀ ਹੈ ਫੇਰ ਥੋੜੇ ਪਾਣੀ ਚ ਅਸੀਂ ਕਰਦਨੇ ਹਾਂ ਇਹ ਵੀ ਕੰਮ ਕਰਲੀਏ ਚੱਲ ਇਹਦੇ ਨਾਲ ਜਿਹੜਾ ਬੱਚਿਆਂਦੇ ਨਾਲ ਪੋਚਾ ਲਾ ਲੈਂਦੇ ਆਾਂ ਇਹਦੇ ਨਾਲ ਵਾਸ਼ਰੂਮ ਸਾਫ਼ ਕਰ ਲੈਂਦੇ ਹਾਂ
ਹਾਂਜੀ ਆਪਾਂ ਤਾਂ ਫਿਰਰ ਜਿਵੇਂ ਕੱਪੜੇ ਵਗੈਰਾ ਧੋ ਰਹੇ ਆ ਉਹਦਾ ਜਿਹੜਾ ਪਾਣੀ ਹੁੰਦਾ ਉਹਨ ਵੀ ਯੂਜ ਕਰ ਲੈਂਦੇ ਹਾਂ ਵਿਹੜਾ ਵਗੈਰਾ ਧੋ ਦਿੰਦੇ ਆ ਉਹਦੇ ਨਾਲ ਹਨ
ਬਿਲਕੁਲ ਬਿਲਕੁਲ ਬਿਲਕੁਲ ਏਦਾਂ ਹੀ ਕਰਨਾ ਚਾਹੀਦਾ ਹੈ ਹਮ ਅਸੀਂ ਸੇਫਟੀ ਕਰਾਂਗੇ ਤਾਂ ਬੱਚਿਆਂ ਨੂੰ ਅੱਗੇ ਪਾਣੀ ਮਿਲੇਗਾ ਨਾ
ਹਾਂਜੀ ਹੁਣ ਜਿਵੇਂ ਹੁਣ ਪਾਣੀ ਡੂੰਘੇ ਵੀ ਕਿੰਨੇ ਜ਼ਿਆਦਾ ਚਲੇ ਗਏਨ ਨੇ ਹੁਣ
ਬਿਲਕੁਲ ਬਿਲਕੁਲ ਬਿਲਕੁਲ ਬੋਰਿੰਗ ਕਰਾਓ ਪਾਣੀ ਮਿਲਦਾ ਦ ਹੀ ਨਹੀਂ ਜ਼ਮੀਨ ਦੇ ਵਿੱਚ ਪਾਣੀ ਕਿੰਨਾ ਕਿੰਨਾ ਨੀਚੇ ਗਹਿਰਾਈ ਤੱਕ ਫਿਰ ਪਾਣੀ ਜਾ ਕੇ ਮਿਲਦਾ ਹੈ
ਹਾਂਜੀ
ਤਾਂ ਹੈ ਹੀ ਜ਼ਮੀਨ ਚ ਵੀ ਪਾਣੀ ਕਿੱ ਇੱਥੋਂ ਆਏਗਾ ਜਦੋਂ ਪਾਣੀ ਵੇਸਟ ਹੀ ਬਹੁਤ ਕਰਦੇ ਲੋਕੀ ਪਾਣੀ
ਤੇ ਉਹੀ ਤਾਂ ਵੀ ਯੂਜ ਕਰਨਾ ਚਾਹੀਦਾ ਚਲੋ ਜਿੰਨੀ ਜ਼ਰੂਰਤ ਹੈ ਉਓਨਾ ਯੂਜ ਕਰੋ ਬਾਕੀ ਵੇਸਟ ਨਾ ਨਾ ਕਰੋ
ਬਿਲਕੁਲ ਸਭ ਨੂੰ ਸਮਝ ਚਾਹੀਦੀ ਹੈ ਨਾ ਇਹ ਤਾਂ ਹਮ ਬੱਚਿਆਂ ਨੂੰ ਬਥੇਰਾ ਸਕੂਲ ਚ ਅੱਜ ਕੱਲ ਸਮਝਾਂਦੇ ਕਿ ਨਹੀਂ ਵੇਸਟ ਕਰਨਾ ਚਾਹੀਦਾ ਪਾਣੀ, ਪਾਣੀ ਬਚਾਓ, ਪਾਣੀ ਬਚਾਓ।
ਹੋਰ ਕਿਆ
ਹਮ ਚਲੋ ਸਭ ਦੇ ਸਭ ਦੇ ਐਫਰਟਸ ਲੱਗਣਗੇ ਤਾਂ ਪਾਣੀ ਦੀ ਬੱਚਤ ਹੋਏਗੀ, ਨਹੀਂ ਤਾਂ ਵੇਸਟ ਹੀ ਹੁੰਦਾ ਰਹਿਣਾ ਪਾਣੀ ਤਾਂ
ਹੋਰ ਕਿਆ, ਐਫਰਟਸ ਤਾਂ ਹੁਣ ਹਰ ਏਕ ਨੂੰ ਕਰਨੇ ਚਾਹੀਦੇ ਨੇ। ਹੁਣ ਜਿਵੇਂ ਪਲਾਂਟਸ ਵਗੈਰਾ ਆਪਾਂ ਨੇ ਲਗਾਏ ਹੋਏ ਹੈ। ਘਰ ਦੇ ਵਿੱਚ ਚਲੋ, ਉਹਦੋਂ ਚਾਹੇ ਮੀਨਸ ਆਪਾਂ ਕੱਪੜੇ ਵਾਲਾ ਥੋੜਾ ਜਿਹਾ ਸਾਫ਼ ਪਾਣੀ ਵੀ ਹੁੰਦਾ ਹਨਾ ਉਹ ਵਾਲਾ ਆਪਾਂ ਪਾ ਸਕਦੇ ਹਾਂ।
ਬਿਲਕੁਲ, ਬਿਲਕੁਲ -ਬਿਲਕੁਲ ਹਮ, ਬਿਲਕੁਲ
ਏਦਾਂ ਹੁੰਦਾ ਵੀ ਪਰਸਨ ਤੇ ਡਿਪੈਂਡ ਕਰਦਾ ਨਾ ਕਿ ਪਰਸਨ ਕਿੱਦਾਂ ਯੂਜ ਕਰ ਰਹੇ ਆ ਪਾਣੀ ਨੂੰ।
ਮੈਂ ਵੀ ਤਾਂ ਇਹ ਕਹਿ ਰਹੀ ਹਾਂ ਨਾ, ਸਭ ਨੂੰ ਸਮਝਣਾ ਪਏਗਾ ਨਾ ਕਿ ਇਹ ਸਾਡੀ ਰਿਸਪੋਂਸੀਬਿਲਿਟੀ ਹੈ ਇਹ ਚੀਜ਼ ਪਾਣੀ ਸੰਭਾਲਨਾ। ਨੀ ਤਾਂ ਜਿਦਾਂ ਦੇ ਕੋਲ ਹੈਗਾ ਖੁੱਲ੍ਹਾ ਪਾਣੀ ਤੋ ਕਰਦੇ ਆ ਮੈਂ ਦੇਖਿਆ, ਲੋਕੀ ਸੜਕਾਂ ਵੀ ਧੋ ਰਹੇ ਹੁੰਦੇ ਨੇ ਪਾਣੀ ਦੇ ਨਾਲ। ਜਿੱਥੇ ਜ਼ਰੂਰਤ ਨਹੀਂ ਹੈ, ਉੱਥੇ ਵੀ ਪਾਣੀ ਯੂਜ ਕਰਦੇ ਹੈ।
ਨਹੀਂ ਚਲੋ, ਏਦਾਂ ਹੁੰਦਾ ਕਿ ਬਾਹਰ ਤਾਂ ਆਪਣੇ ਅਗਰ ਝਾੜੂ ਨਾਲ ਹੀ ਆਪਾਂ ਉਹ ਕਰ ਲਈਏ ਕਲੀਨ ਤਾਂ ਜ਼ਿਆਦਾ ਬੈਟਰ ਹੈ, ਕਿਉਂਕਿ ਫਿਰ ਸਾਰਾ ਗਿੱਲਾ- ਗਿੱਲਾ ਹੋ ਜਾਂਦਾ ਬੁਰਾ ਹਾਲ ਹੋ ਜਾਂਦਾ ਹਨਾ।
ਉਹੀ ਤਾਂ ਕਹਿ ਰਹੀ, ਨਹੀਂ ਯੂਜ ਕਰਨਾ ਚਾਹੀਦਾ ਨਾ ਬਾਹਰ ਨਹੀਂ ਵੇਸਟ ਕਰਨਾ ਚਾਹੀਦਾ ਪਾਣੀ। ਬਿਲਕੁਲ ਅਸੀਂ ਤਾਂ ਸਗੋਂ ਪਕਸ਼ੀਆਂ ਲਈ ਵੀ ਭਾਂਡੇ ਦੋ ਲਗਾਏ ਹੋਏ ਆ, ਉਹ ਜ਼ਰੂਰ ਪਾਣੀ ਰੱਖੀ ਦਾ ਉਹਨਾਂ ਲਈ।
ਹਾਂਜੀ ਉਹਨਾਂ ਨੂੰ ਵੀ ਫਿਰ ਹੁਣ ਆਪਾਂ ਹੀ ਮੀਨਸ ਪਾਣੀ ਦੇਣਾ ਫਿਰ ਉਹਨਾ ਨੇ ਵੀ ਕਿੱਥੋਂ ਪੀਣਾ
ਬਿਲਕੁਲ-ਬਿਲਕੁਲ ਬਹੁਤ ਧਿਆਨ ਰੱਖੀ ਦਾ ਅਸੀ ਤੇ ਦੋ ਆਪਣੇ ਰੱਖੇ ਹੋਏ ਆ ਭਾਂਡੇ, ਸਾਫ਼ ਸੁਥਰੇ ਕਰਕੇ ਰੋਜ਼ ਪਾਣੀ ਭਰੀ ਦਾ ਉਹਦੇ ਚ। ਸਾਰੇ ਬੱਚੇ ਭੱਜਦੇ ਆ ਲੈ ਲੈ ਕੇ ਕੀ ਪਾਣੀ ਆ ਕੇ ਵਿਚਾਰੇ ਚੁੰਝ ਮਾਰਦੇ ਖਾਲੀ ਹੋ ਜਾਂਦਾ।
ਹਾਂਜੀ ਹੋਰ ਕਿਆ ਗਰਮੀ ਦੇ ਵਿੱਚ ਫਿਰ ਹੁਣ ਵਾਰ- ਵਾਰ ਜ਼ਰੂਰਤ ਪੈਂਦੀ ਹੈ ਨਾ ਗਰਮੀ ਦੇ ਵਿੱਚ। ਪਕਸ਼ੀਆਂ ਨੇ ਤਾਂ ਘੁੰਮਣਾ ਵੀ ਬਾਹਰ ਧੁੱਪ ਦੇ ਵਿੱਚ ਤਾਂ ਫਿਰਨਾ ਹੈ ਪਕਸ਼ੀਆਂ ਨੇ ਤਾਂ ਆਪਾਂ ਹਜੇ ਅੰਦਰ ਬੈਠ ਵੀ ਜਾਂਦੇ ਆ
ਬਿਲਕੁਲ ਜੀ ਅਸੀਂ ਚਲੋ ਫਰਿੱਜ ਖੋਲੀ ਫਟੋਫਟ ਪਾਣੀ ਪੀ ਲਿਆ ਉਹ ਤਾਂ ਵੀ ਵਿਚਾਰੇ ਲੱਭਦੇ ਆ ਕਿਤੇ ਪਾਣੀ ਮਿਲ ਜਾਏ ਪੀਣ ਨੂੰ
ਹੋਰ ਕਿਆ
ਤੁੁਸੀ ਅਸੀਂ ਰੱਖਿਆ ਹੋ ਤਾਂ ਉਹਨਾਂ ਨੂੰ ਪਤਾ ਹੈ ਕਿੱਥੇ ਪਾਣੀ ਮਿਲਦਾ ਹੈ ਬਹੁਤ ਸਾਡੇ ਦਾ ਢੇਰ ਲੱਗਾ ਰਹਿੰਦਾ ਹੈ ਇੱਥੇ ਪਾਣੀ ਦਾ ਪਕੀ ਇੰਨੇ ਪਕਸ਼ੀ ਸਾਰੇ ਇੱਕ ਕਬੂਤਰ ਤੋਂ ਇਲਾਵਾ ਹੋਰ ਮਤਲਬ ਕਈ ਤਰ੍ਹਾਂ ਦੇ ਪਾਕਸ਼ੀ ਆਉਂਦੇ ਨੇ ਇੰਨੇ ਸੋਹਣੇ ਲੱਗਦੇ ਤੋਤੇ ਹੋਰ ਹੋਰ ਤਰ੍ਹਾਂ ਦੀ ਪਾਣੀ ਪੀਣ ਲਈ
ਹੋਰ ਵਧੀਆ ਇਹ ਉਹ ਵੀ ਹੁੰਦੀ ਹੋਏ ਵੀ ਇੱਕ ਤਰ੍ਹਾਂ ਦੀ ਸੇਹੀ ਵਾਯ ਹੈ
ਬਿਲਕੁਲ ਬਿਲਕੁਲ ਉਹੀ ਕਹਿੰਦੇ ਨਾ
ਛਬੀਲਾਂ ਵਗੈਰਾ ਲੱਗੀਆਂ ਹੁੰਦੀਆਂ ਨੇ ਹਨਾ ਵੀ ਚਲੋ ਹਰੇਕ ਹੀ ਪਾਣੀ ਪੀ ਸਕੇ
ਬਿਲਕੁਲ ਬਿਲਕੁਲ
ਹੋਰ
ਲੋਕਾਂ ਨੇ ਵੀ ਬਾਹਰ ਲਗਾਏ ਹੁੰਦੇ ਦੇ ਪਾਣੀ ਦੇ ਪਾਉ ਪਿਊ ਲਗਾਏ ਹੁੰਦੇ ਮਟਕੇ ਰੱਖੇ ਹੁੰਦੇ ਹੈ
ਹਾਂਜੀ ਚਲੋ ਮੈਂ ਹੁਣ ਥੋੜ੍ਹੀ ਬਿਜ਼ੀ ਸੀਗੀ ਮੈਂ ਫੇਿਰ ਕਰੂੰਗੀ ਤੁਹਾਡੇ ਨਾਲ ਗੱਲ ਹੈ ਨਾ ਹਾਂਜੀ ਓਕੇ ਸਤਿ ਸ਼੍ਰੀ ਅਕਾਲ ਜੀ